ਹੈਲੋ
ਹਾਂਜੀ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
ਹੋਰ ਕਿਵੇਂ ਹੋ
ਬੱਸ ਵਧੀਆ ਆਪ ਸੁਣਾਓ
ਮੈਂ ਵਧੀਆ ਜੀ ਹੋਰ ਕੀ ਕਰਨ ਡੇ
ਕੀ
ਪਸੰਦ ਕਿਵੇਂ ਦਾ ਹੋ ਰਿਹਾ ਉੱਧਰ
ਅੱਛਾ
ਬਾਰਿਸ਼ ਮੱਤਲਬ ਕਿੱਦਾਂ ਹੀ ਧੁੱਪ ਹੋ ਰਹੀ ਹੈ।
ਹਾਂਜੀ ਹਾਂਜੀ ਧੁਪ ਹੋ ਰਹੀ ਹੈ ਸਾਡੇ ਇੱਧਰ ਤਾਂ
ਫਿਰ ਇਧਰ ਬਾਰਿਸ਼ ਦਾ ਮੌਸਮ ਤਾਂ ਲੱਗਦਾ ਨਹੀਂ ਆ ਬਾਰਿਸ਼ ਹੋਈ ਨਹੀਂ
ਹਾਂਜੀ
ਹਾਂ
ਮੈਂ ਬਸ ਕੁੱਛ ਨੀ ਮੈਂ ਕੁੱਛ ਸੋਚਦਾ ਪਿਆ ਸੀ ਮੈਂ ਕਿਹਾ ਸਾਡੇ ਪਿੰਡਾਂ ਦੇ ਵਿੱਚ ਮੈਂ ਕਿਹਾ ਅੱਜ ਕੱਲ੍ਹ ਸਾਡੇ ਪਿੰਡਾਂ ਦੇ ਵਿੱਚ ਕੁੱਝ ਕਮੀਆਂ ਰਹਿ ਗਈਆਂ ਨੇ ਮੱਤਲਬ ਜਿਵੇਂ ਅਸੀਂ ਜੋ ਕੁੱਝ ਵੀ ਹੋਇ ਸਮਾਨ ਲੈਣਾ ਹੋਵੇ ਅਸੀਂ ਪਿੰਡਾਂ ਨੂੰ ਪਿੰਡਾਂ ਵਾਲਿਆਂ ਨੂੰ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਹੈ
ਹਾਂਜੀ
ਮੈਂ ਕਿਹਾ ਸਾਡੇ ਪਿੰਡ ਵੱਲੋਂ ਸਾਡੇ ਪਿੰਡਾਂ ਦਾ ਇਨਾ ਵਿਕਾਸ ਨਹੀਂ ਹੋਇਆ ਜਿੰਨਾ ਦੇ ਸ਼ਹਿਰਾਂ ਦਾ ਹੋ ਗਿਆ
ਬਿਲਕੁੱਲ ਬਿਲਕੁੱਲ ਕੁੱਛ ਵੀ ਲੈਣਾ ਸ਼ਹਿਰ ਜਾਣਾਂ ਪੈਂਦਾ
ਐਸੇ ਹੁੰਦੇ ਜੋ ਪਿੰਡਾਂ ਚ ਮਿਲਦੀ ਹੀ ਨਹੀਂ ਹੈ ਸ਼ਹਿਰ ਜਾ ਕੇ ਲੈਣੀਆਂ ਪੈਂਦੀਆਂ ਨੇ
ਹਾਂਜੀ ਹਾਂਜੀ ਇਹ ਤਾਂ
ਹਾਂਜੀ ਪਹਿਲਾਂ ਵੀ ਨੀ ਹੁੰਦੀਆਂ ਪਿੰਡਾਂ ਚ ਮੈਂ ਦੇਖੀਆਂ ਬਹੁਤ ਘੱਟ ਦੁਕਾਨਾਂ ਹੁੰਦੀਆਂ ਪਿੰਡਾਂ ਚ ਉਹ ਵੀ ਦੁਪਹਿਰ ਲਈ ਨਾ ਬੰਦ ਕਰ ਦਿੰਦੇ ਆ
ਹਾਂਜੀ ਹਾਂਜੀ ਇਹ ਤਾਂ ਮੈਂ ਵੇਖਿਆ ਮੈਂ ਇਹ ਸੋਚਦਾ ਸੀ ਕਿ ਮੈਂ ਕਿਹਾ ਜੇ ਮਤਲਬ ਪਿੰਡਾਂ ਦੇ ਵਿੱਚ ਵੀ ਕੁੱਝ ਵਧੀਆ ਵਧੀਆ ਦੁਕਾਨਾਂ ਹੋਵੇ ਹੁੰਦੀਆਂ ਹੋਵੇ ਤੇ ਪਿੰਡਾਂ ਵਾਲਿਆਂ ਨੂੰ ਕਿੰਨਾ ਫਾਇਦਾ ਹੁੰਦਾ ਵਾ ਕਿਸੇ ਕਿਸਾਨ ਹੁੰਦੇ ਆ ਪਿੰਡਾਂ ਸਾਡੇ ਪਿੰਡਾਂ ਦੇ ਅਸੀਂ ਦਵਾਈ ਲੈਣੀ ਹੋਵੇ ਤੇ ਅਸੀਂ ਸ਼ਹਿਰ ਨੂੰ ਜਾਣਾ ਪੈਂਦਾ ਵਾ
ਬਿਲਕੁੱਲ ਬਿਲਕੁੱਲ ਉਹ ਤਾਂ ਹੋ ਗਿਆ ਹੋਰ ਨਹੀਂ ਮੋਟਾ ਮੋਟਾ ਜਿਵੇਂ ਮੱਤਲਬ ਕਿ ਵਧੀਆ ਸਮਾਨ ਲੈਣਾ ਹੋਏ ਤਾਂ ਸਾਨੂੰ ਸ਼ਹਿਰ ਵੱਲ ਜਾਣਾ ਪੈਂਦਾ ਹੈ। ਦਾਲਾਂ ਵਗੈਰਾ ਲੈਣੀਆਂ ਹੁਣ ਤਾਂ ਸਾਨੂੰ ਸ਼ਹਿਰ ਜਾਂਣਾ ਪੈਂਦਾ ਹੈ ਕਿਉਂਕਿ ਇਹ ਪਿੰਡਾਂ ਦਾਂਲਾ ਦੂਲਾਂ ਵੀ ਲੋਕੀ ਘੱਟ ਰੱਖਦੇ ਹੇ।
ਹਾਂਜੀ ਅਤੇ ਸਾਡੇ ਪਿੰਡੇ ਸਕੂਲ ਹੈਗਾ ਮੱਤਲਬ ਦਸਵੀਂ ਤੱਕ ਦਾ ਸਕੂਲ ਹੈਗਾ ਫਿਰ ਸਾਡੇ ਪਿੰਡ ਦੇ ਬੱਚਿਆਂ ਨੂੰ ਉਹੀ ਆ ਸ਼ਹਿਰ ਦੇ ਵਿੱਚ ਜਾਣਾਂ ਪੈਂਦਾ ਵਾ ਪੜ੍ਹਾਉਣ ਲਈ
ਹਾਂਜੀ ਦਸਵੀਂ ਤੋਂ ਬਾਅਦ
ਉਹ ਪਿੰਡਾਂ ਚਾਹੀਦਾ ਹੈ ਜਿਵੇਂ ਸ਼ਹਿਰਾਂ ਵਿੱਚ ਥੋੜਾ ਬਹੁਤ ਹੋ ਜਾਂਦਾ ਮਾਹੌਲ ਮਤਲਬ ਕਰਨ ਹੈਨਾ ਜਿਵੇਂ ਥੋੜੀ ਬਹੁਤ ਦੁਕਾਨਾਂ ਖੋਲਣ ਹੁਣ ਪਿੰਡਾਂ ਵਿੱਚ ਤੁਸੀਂ ਦੇਖੋਗੇ ਦੂ ਦੁਕਾਨਾਂ ਵੀ ਇਤਨੀਆਂ ਅੱਜ ਕੱਲ ਪਾਰਲਰ ਉੱਥੇ ਵੀ ਬਹੁਤ ਘੱਟ ਹੋ ਚੁੱਕਿਆ ਹਨਾ ਮਾੜੇ ਮੋਟੇ ਕੰਮ ਦੇ ਦਿਨ ਕੁੜੀਆਂ ਜਾਣਦੀਆਂ ਹੀ ਨੇ ਪਾਰਲਰ ਸੈਲੂਨ ਵਗੈਰਾ ਉਹ ਮਾੜੇ ਮੋਟੇ ਹੀ ਕੰਮ ਉੱਧਰ ਹੁੰਦੇ ਆ ਉਸ ਜ਼ਿਆਦਾ ਹੁੰਦੇ ਹੀ ਨੀ ਆ ਉੱਥੇ ਉਹ ਵੀ ਇਹਨਾਂ ਨੂੰ ਪਸੰਦ ਨਹੀਂ ਆਉਂਦੇ ਹੈ ਥੋੜਾ ਮੈਕਅਪ ਪਿੰਡਾਂ ਦਾ ਹੋਰ ਹੁੰਦਾ ਤੇ ਕੁੜੀਆਂ ਦਾ ਹੋਰ ਹੁੰਦਾ ਏਲੋ ਸਿਟੀ ਦੀ ਕੁੜੀਆਂ ਦਾ। ਉਹ ਅਲੱਗ ਦਿਖਦਾ ਕਿ ਇਹ ਇੱਧਰੋਂ ਕਰਾਇਆ ਤੇ ਇੱਧਰੋਂ ਕਰਾਇਆ।
ਹਾਂਜੀ, ਹਾਂਜੀ ਆਈ ਤੇ ਨਾ ਮਤਲਬ ਜੇ ਦੇਖਿਆ ਜਾਵੇ ਥੋੜੀ ਜਿਹੀ ਮਾਰਕੀਟ ਹੋਣੀ ਚਾਹੀਦੀ ਹੈ। ਨਾ ਪਿੰਡਾਂ ਦੇ ਵਿੱਚ ਵੀ ਮਤਲਬ ਪੰਜ ਸਤ ਪਿੰਡ ਹੋਣਗੇ ਉਹਨਾਂ ਪਿੰਡਾਂ ਦੀ ਮਾਰਕੀਟ ਹੋਣੀ ਚਾਹੀਦੀ ਹੈ। ਇੱਕ
ਬਿਲਕੁਲ, ਬਿਲਕੁਲ ਹੋਣੀ ਚਾਹੀਦੀ ਹੈ ਲੋਕਾਂ ਨੂੰ ਖੋਲਣੀ ਚਾਹੀਦੀਆਂ ਸ਼ੋਪਾਂ- ਸ਼ੋਪਾਂ ਦੁਕਾਨਾਂ ਦੁਕਾਨਾ ਵਧ ਹੀ ਹੁੰਦਾ ਮੈਨੂੰ ਲੱਗਦਾ ਹੈਨਾ
ਹਾਂਜੀ ਜੇ ਦੇਖਿਆ ਜਾਵੇ ਤਾਂ ਪਿੰਡਾਂ ਦੇ ਹਸਪਤਾਲ ਵੀ ਨਹੀਂ ਹੁੰਦੇ ਨਾ ਬਹੁੱਤ ਘੱਟ ਹੁੰਦੇ ਆ ਕਿੱਤੇ ਕਿਤੇ ਹੁੰਦੇ ਆ ਸਾਡੇ ਸਾਡੇ ਵੱਲ ਤਾਂ ਹੈ
ਹਾਂਜੀ ਹਸਪਤਾਲ ਪਿੰਡਾਂ ਚ ਘੱਟ ਰਾਤੀ ਰਾਤੀ ਕਿਸੇ ਲਈ ਦੁੱਖ ਤਕਲੀਫ਼ ਹੋ ਜਾਏ ਤੇ ਸ਼ਹਿਰ ਵੱਲ ਦੌੜੋ ਸ਼ਹਿਰ ਵੱਲ ਆਉਂਦੇ ਆਂਦੇ ਘੰਟਾ ਘੰਟਾ ਡੇਢ ਲੱਗ ਜਾਂਦਾ ਹੈ। ਦੋ ਘੰਟੇ ਵੀ ਲੱਗ ਜਾਂਦਾ ਕਿਸੇ ਟ੍ਰੈਫਿਕ ਵਿੱਚ
ਹਾਂਜੀ ਹਾਂਜੀ ਸਾਡੇ ਇਧਰ ਦਾ ਪੂਰਾ ਦਿਨ ਲਗ ਜਾਂਦਾ ਵਾ
ਤੇ ਹੈ ਹੀ ਆ ਬੰਦਾ ਹੋਰ ਬਿਮਾਰ ਹੋ ਜਾਵੇ।
ਹਾਂਜੀ। ਤੇ ਸਾਡੇ ਸ਼ਹਿਰ ਦੇ ਵਿੱਚ ਇੱਕ ਤਾਂ ਹਸਪਤਾਲ ਹੈ ਇੱਕ, ਦੋ ਹੀ ਹਸਪਤਾਲ ਨੇ ਜਿੱਥੇ ਲੋਕ ਸਾਰੇ ਆਸ -ਪਾਸ ਦੇ ਪਿੰਡਾਂ ਦੇ ਲੋਕ ਵੀ ਦਵਾਈ ਲੈਣ ਆਉਂਦੇ ਆ ਕਿਸੇ ਦਾ ਇਲਾਜ ਚੱਲਦਾ ਪਿਆ। ਸਾਰੇ ਹੀ ਜਾਂਦੇ ਆ ਮਤਲਬ ਉੱਥੇ ਬਹੁਤ ਭੀੜ ਹੁੰਦੀ ਹੈ, ਤੇ ਸਵੇਰੇ ਜਾਣਾ ਪੈਂਦਾ ਵਾ। ਸਵੇਰੇ ਛੇ ਵਜੇ ਤੋਂ ਲਾਈਣ ਦੇ ਵਿੱਚ ਖੜੇ ਹੁੰਦੇ ਤਾਂ ਜਾ ਕੇ ਨੰਬਰ ਪੈਂਦਾ ਵਾ ਦ
ਬਿਲਕੁਲ ਹੁਣ ਤਾਂ ਸ਼ਹਿਰਾ ਚ ਤੇ ਹੁਣ ਹੋ ਗਿਆ ਲੈਣ ਜਾ ਕੇ ਖੜੇ ਵੀ ਹੋਣਾ ਪੈਂਦਾ ਸਕੂਲ ਹੋਸਪਿਟਲ ਦੇ ਵਿੱਚ ਉਹਨਾਂ ਨੇ ਕੋਈ ਐਪ ਇਹੋ ਜਿਹੀ ਕੱਢੀ ਹੈ ਐਪ ਤੋਂ ਜਾ ਕੇ ਪਰਚੀ ਬਣਵਾਓ ਤੇ ਲੈਣ ਦੀ ਲੋੜ ਹੀ ਨੀ ਹੈ, ਇਹ ਹੀ ਚਾਹੀਦਾ ਪਿੰਡਾਂ ਚ ਵੀ ਕਿ ਪਿੰਡਾਂ ਚ ਵੀ ਇਹੋ ਜਿ ਕੋਈ ਐਪ ਓਪ ਕੱਢਣ ਨਾਲ ਮਤਲਬ ਔਨਲਾਈਨ ਪਰਚੀ ਬਣਵਾਓ ਤੇ ਜਾ ਕੇ ਲੈਣ ਲੱਗਣ ਦੀ ਲੋੜ ਹੀ ਨੀ ਹੈ।
ਹਾਂਜੀ ਪਿੰਡ ਬਸ ਉਹੀ ਹੈ ਨਾ ਪਿੰਡਾਂ ਦੇ ਲੋਕਾਂ ਨੂੰ ਇੰਨਾ ਪਤਾ ਨੀ ਹੁੰਦਾ ਨਾ ਮਤਲਬ ਸ਼ਹਿਰ ਦੇ ਵਿੱਚ ਤਾਂ ਲੋਕ ਕਿ ਫਿਰ ਵੀ ਜਾਗਰੂਕ ਹੁੰਦੇ ਹਨ ਇਹਨਾਂ ਚੀਜ਼ਾਂ ਬਾਰੇ
ਉਹ ਤੇ ਹੈ ਹੀ ਆ ਉਹਨੂੰ ਤੇ ਤਾਂ ਹੁਣ ਪਤਾ ਨ ਆਪਣਾ ਮਤਲਬ ਰੋਟੀ, ਰੋਟੀ ਖਾ ਲਈ ਆਪਣਾ ਕੰਮ ਕੁਮ ਕਰ ਲਿਆ ਤਾਂ ਸੋ ਗਏ।
ਹਾਂਜੀ।
ਔਰ ਫਿਰ ਉਹਨਾਂ ਨੂੰ ਇਤਨਾ ਨੀ ਪਤਾ ਹੁੰਦਾ ਲੋਕ ਪਤਾ ਕੀ ਇਹ ਲੋਕੀ ਸ਼ਹਿਰ ਦੇ ਦੇਖਦੇ ਵੀ ਹੈ ਕਿ ਅੱਛਾ ਅੱਛਾ ਇਹ ਪਿੰਡ ਦਾ ਇਹਨੂੰ ਪਤਾ ਨੀ ਹੈਗਾ। ਥੋੜੀ ਬਹੁਤ ਨੋਲੇਜ ਹੋਣੀ ਚਾਹੀਦੀ ਹੈ।
ਹੂ ਪਰ ਇੱਕ ਗੱਲ ਦੇਖੀ ਆ ਮੈਂ ਜੇ ਮਤਲਬ ਸ਼ਹਿਰ ਦੇ ਵਿੱਚ ਜਾਂਦੇ ਹਾਂ ਤਾਂ ਮਤਲਬ ਉੱਥ, ਉੱਥੇ ਵੇਖਿਆ ਬਹੁਤ ਜ਼ਿਆਦਾ ਗੰਦਗੀ ਵੀ ਹੁੰਦੀ ਹੈ। ਮਤਲਬ ਹਵਾ ਇੰਨੀ ਮਤਲਬ ਵੇਖਣ ਨੂੰ ਵੀ ਮਿਲਦੀ ਜਿਵੇਂ ਪਿੰਡਾਂ ਦੇ ਵਿੱਚ ਅਸੀਂ ਆਰਾਮ ਨਾਲ ਮਤਲਬ ਕਿਸੇ ਵੀ ਥਾਂ ਮਤਲਬ ਪਿੰਡਾਂ ਚ ਇੰਨੀ ਗਰਮੀ ਨੀ ਹੁੰਦੀ ਹੈ। ਜਿਵੇਂ ਸ਼ਹਿਰਾਂ ਦੇ ਵਿੱਚ ਗਰਮੀ ਹੁੰਦੀ ਹੈ।
ਹਰਿਆਲੀ ਬੜੀ ਹੁੰਦੀ ਹੈ।
ਹਾਂਜੀ।
ਹਰਿਆਲੀ ਪੇੜ ਹੋ ਗਏ ਖੇਤ ਹੋ ਗਏ ਕੱਚੀਆਂ ਮਿੱਟੀਆਂ ਸੜਕਾਂ ਹੋ ਗਿਆ। ਤੇ ਉਧਰ ਗਰਮੀ ਲੱਗਦੀ ਨੀ ੳਹਨਾ ਉਸ ਟਾਈਮ ਤੇ ਹੁਣ ਦੇਖੋ ਸ਼ਹਿਰਾਂ ਚ ਸੜਕਾਂ ਹੁੰਦੀਆਂ ਉਹ ਤਪਦੀਆਂ ਵੱਖਰੀਆਂ ਨੇ ਠੀਕ ਹੈ ਨਾ ਪੇੜ ਪੂੜ ਨੀ ਹੈ। ਤੋਂ ਗੱਡੀਆਂ ਦੇ ਧੂੰਏ ਧਾਵੇਂ ਨਿਕਲਦੇ ਨੇ ਧੂਲ ਧਾਲ ਉਹ ਵ ਵੱਖਰੀ ਗਰਮੀ ਹੋ ਗਈ ਜੇ ਫੈਕਟਰੀਆਂ ਆਈਆਂ ਤੇ ਉਹਦੇ ਵਕਤ ਫੇਰ ਧੂੰਏ ਨਾਲ ਗਰਮੀ ਹੋ ਗਈ ਗੰਦਗੀ ਪਾਣੀ ਨਾਲ ਗਰਮੀ ਹੋ ਗਈ ਇਹ ਚੀਜ਼ ਹੋ ਜਾਂਦੀ ਹੈ ਤਾਂ ਕਰਕੇ ਬੜਾ ਫ਼ਰਕ ਪੈ ਜਾਂਦਾ ਆ।
ਹਾਂਜੀ ਹਾਂਜੀ ਪਿੰਡਾਂ ਦਾ ਮਾਹੌਲ ਸ਼ਾਂਤ ਹੁੰਦਾ ਵਾ ਸ਼ਹਿਰ ਦੇ ਵਿੱਚ ਤਾਂ ਮਤਲਬ। ਜ ਚੌਵੀ ਘੰਟੇ ਉਹੀ ਹੈ ਸੋਰ ਹੁੰਦਾ ਪਿਆ।
ਉਹ ਉਹ ਤਾਂ
ਬੜਾ ਤਨਾਅ ਬੜਾ ਤਨਾਓ ਦਾ ਮਾਹੌਲ ਹੁੰਦਾ ਹੈ ਸ਼ਹਿਰਾ ਦੇ ਪਿੰਡਾਂ ਦੇ ਵਿੱਚ ਤਾਂ ਸ਼ਾਂਤੀ ਹੁੰਦੀ ਆ ਮਤਲਬ ਇਹੰਨਾ ਸ਼ੋੌਰ ਸ਼ਰਾਬਾ ਨਹੀਂ ਹੁੰਦਾ।
ਨਾ ਪਿੰਡਾਂ ਦਾ ਮਾਹੌਲ ਹੀ ਅਲੱਗ ਹੁੰਦਾ ਆ। ਦੇਖੋ ਸ਼ਾਮੀ ਸਾਰੇ ਆਪਣੇ ਘਰ ਦੇ ਬਾਹਰ ਬਹਿੰਦੇ ਆ ਉੱਥੇ ਇਨਵਰਟਰ ਹੋਵੇ ਨਾ ਹੋਵੇ ਲੋਕਾਂ ਨੇ ਆਪਣੇ ਘਰ ਦੇ ਬਾਹਰ। ਸ਼ਾਮੀ ਬਹਿਣਾ ਹੀ ਹੈ। ਥੋੜੇ ਬਹੁਤ ਗੱਲਾਂ ਬਾਤਾਂ ਕਰਨੀਆਂ ਲੋਕਾਂ ਨਾਲ ਮਿਲਣਾ ਜੁਲਣਾ ਆ ਸ਼ਹਿਰਾਂ ਵਿੱਚ ਹੈ ਹੀ ਕਿੱਥੇ ਆ।
ਸ਼ਹਿਰਾਂ ਵਿੱਚ ਤਾਂ ਲੋਕੀ ਆਪਣੇ ਕੰਮ ਤੋਂ ਘਰੇ।
ਬਿਲਕੁਲ।
ਕਿਸੇ ਦੂਜੇ ਤੋਂ ਕੋਈ ਮਤਲਬ ਨੀ ਹੈਗਾ।
ਜਿੰਵੇ ਹੁਣ ਪਿੰਡਾਂ ਚ ਤਿਉਹਾਰ ਹੋਣ ਤੇ ਲੋਕੀ ਘਰ ਘਰ ਜਾਂਦੇ ਤਿਉਹਾਰ ਮਨਾਉਣ ਹਨਾ ਤਿਉਹਾਰ ਦੀ। ਵਧਾਈਆਂ ਦੇਣ ਮਿਠਾਈ ਮਠੂਈ ਲੈ ਕੇ ਅੱਜ ਕੱਲ੍ਹ ਸ਼ਹਿਰ ਚ ਕਿੱਥੇ ਜਾਂਦੇ ਆ ਸ਼ਹਿਰਾਂ ਚ ਫੋਨ ਤੇ ਬੋਲ। ਹਾਂਜੀ ਹੈਪੀ ਦੀਵਾਲੀ ਹੈਪੀ ਲੋਹੜੀ ਹੈਪੀ ਹੋਲੀ।
ਹਾਂਜੀ ਹਾਂਜੀ
ਇੱਥੇ ਲੋਕਾਂ ਦੇ ਘਰ ਜਾਂਦੇ ਆ। ਆਪਣੇ ਤੋਂ ਮਤਲਬ ਆਪਣੇ ਰਿਸ਼ਤਦਾਰਾਂ ਦੇ ਘਰ ਜਾਂਦੇ ਆ ਪਿੰਡਾਂ ਵਿੱਚ ਹੁਣ। ਹਾਂਜੀ ਇਹਥੋਂ ਆ ਦੀਵਾਲੀ ਹੈ ਜੀ ਲੋਕਾਂ ਨੂੰ ਮਿਲਣ ਜਾਣਾ ਰਿਸ਼ਤੇਦਾਰਾਂ ਦੇ ਘਰ ਜਾਣਾ ਮਿਠਾਈ ਦਾ ਡੱਬਾ ਦੇਣ ਜਾਣਾ ਮਿਲ ਕੇ ਆਣਾ ਏ
ਹ
ਲੋਕਾਂ ਨੂੰ ਵੀ ਚਾ ਹੁੰਦਾ ਸਾਡੇ ਘਰ ਕੋਈ ਆਏਗਾ ਡੱਬਾ ਲੈ ਕੇ ਆਏਗਾ ਵਿਸ਼ ਤੁਹਾਨੂੰ ਵਿਸ਼ ਕਰਨ ਆਏਗਾ ਪਿੰਡ ਇੱਥੇ ਸ਼ਹਿਰਾਂ ਚ ਕਿੱਥੇ ਹੈਗਾ ਇਹ ਚੀਜ਼ਾਂ। ਉਹ ਇੱਕੋ ਫੋਨ ਘੁੰਮਾਇਆ ਉਹਤੇ ਮੈਸੇਜ ਕਰਤਾ ਹੈਪੀ ਦੀਵਾਲੀ ਗੱਲ ਖਤਮ ਕੰਮ ਖਤਮ ਨਾ ਮਿਲਣਾ ਨਾ ਜੁਲਣਾ।
ਹਾਂਜੀ ਹਾਂਜੀ ਇਹ ਤਾਂ ਹੈ।
ਬੜਾ ਫਰਕ ਹੈ ਸ਼ੈਹਰਾਂ ਚ ਤੇ ਪਿੰਡ ਚ। ਹੁਣ ਦੇਖੋ ਨਾ ਸ਼ਹਿਰਾਂ ਚ ਲੋਕੀ ਆਪਣੇ ਘਰ ਘਰ ਤਿਉਹਾਰ ਮਨਾਉਂਦੇ ਆ ਬਾਹਰ ਨੀ ਜਾਂਦੇ ਆਪਣੀ ਛਾਤ ਪਟਾਕੇ ਫੋੜ ਲਏ। ਹੋਲੀ ਆਪਣੇ ਘਰ ਵਿੱਚ ਤਿੰਨ ਚਾਰ ਬੰਦਿਆਂ ਰੰਗ ਲਾ ਕੇ ਚੱਲ ਨ੍ਹਾ ਧੋ ਗਏ ਹੋਲੀ ਇੱਕ ਘੰਟ ਚ ਨਿੱਬੜ ਗਈ ਹੁਣ ਪਿੰਡਾਂ ਚ ਦੇਖੋ। ਸਾਰੇ ਮਿਲ ਜੁਲ ਕੇ ਤਿਉਹਾਰ ਮਨਾਉਂਦੇ ਹੈ ਹੋਲੀ ਮਿਲ ਜੁਲ ਕੇ ਮਨਾਉਂਦੇ ਹੈ ਦੀਵਾਲੀ ਸਾਰੇ ਆਪਣੇ ਘਰ ਦੇ ਬਾਹਰ ਮਿਲ ਜੁਲ ਕੇ। ਕੇ ਮਨਾਉਂਦੇ ਹੈ ਲੋਹੜੀ ਸਾਰੇ ਇਕੱਠੇ ਹੋ ਕੇ ਮਨਾਉਂਦੇ ਹੈ ਪਿੰਡ ਵਾਲੇ। ਐ ਸ਼ਹਿਰਾਂ ਚ, ਕਿੱਥੇ ਹੈਗੀ ਆ, ਚੀਜ਼ਾਂ।
ਹਾਂਜੀ- ਹਾਂਜੀ, ਉਹ ਤਾਂ ਹੈ। ਜੇ ਦੇਖਿਆ ਜਾਵੇ, ਸ਼ਹਿਰ ਵੀ ਆਪਣੇ। ਤਾਂ ਮਤਲਬ ਆਪਣੀ ਜਗਾ ਸਹੀ ਨੇ। ਥਾਂ ਤੇ ਸਹੀ ਹੈ ਅਤੇ ਪਿੰਡਾਂ ਵੀ ਆਪਣੇ ਪਿੰਡ ਵੀ ਆਪਣੀ ਥਾਂ ਤੇ ਸ ਸਹੀ ਨੇ।
ਸ਼ਹਿਰ ਸਹੀ ਨੇ ਇਹਨਾਂ ਸ਼ਹਿਰਾਂ ਵਿੱਚ ਨਾ। ਜਿਵੇਂ ਪਿੰਡਾਂ ਦਾ ਨੇਚਰ ਹੈ ਨਾ ਉਹਵੇ ਹੋਣਾ ਚਾਹੀਦਾ ਹੈ ਕਿ ਹਰ ਤਿਉਹਾਰ ਇੱਕ ਦੂਜੇ ਦੇ ਘਰ ਜਾਣ। ਇਕੱਠੇ ਹੋ ਕੇ ਮਨਾਉਣ ਇਹ ਹਰ ਚਾਹੀਦਾ ਆ ਕਿ ਪਿੰਡਾਂ ਵਕਣ ਕਰਨ।
ਹ
ਹੁਣ ਦੇਖੋ ਇੱਕ ਦੇ ਘਰ ਪਿੰਡ ਚ ਮਹਿਮਾਨ ਆਏਗਾ ਤੇ ਉਹ ਚਾਰ ਸਰ ਚਾਰ ਗੁਆਂਢੀਆਂ ਦੇ। ਘਰ ਹੋਰ ਹੋ ਕੇ ਆਏਗਾ। ਸਾਡੇ ਘਰ ਵੀ ਆਓ ਜੀ, ਸਾਡੇ ਘਰ ਵੀ ਆਓ। ਦਿਹਾੜੀ- ਦਿਹਾੜੀ ਰਹਿ ਕੇ ਆਏ, ਹੁਣ ਸ਼ਹਿਰਾਂ ਵਿੱਚ ਕਦੇ ਘਰ ਹੈਗਾ। ਅੱਛਾ, ਉਹਦੇ ਘਰ ਮੇਹਮਾਨ ਆਇਆ। ਕਦੋਂ, ਗਿਆ? ਦੋ ਦਿਨ, ਹੋ ਗਏ ਤਾਂ ਗਿਆ ਨੀ। ਹਫ਼ਤਾ, ਹੋ ਗਿਆ ਤਾਂ ਗਿਆ ਨੀ। ਸ਼ਹਿਰ ਚ ਇਵੇਂ ਗੱਲਾਂ ਕਰਦੇ ਹੈ।
ਹਾਂਜੀ- ਹਾਂਜੀ, ਇਹ ਤਾਂ ਹੈ। ਸ਼ਹਿਰ ਦੇ ਵਿੱਚ ਲੋਕੀ, ਉਹੀ ਸੋਚਦੇ ਆ, ਵੀ ਘਰੋਂ ਕਦੋਂ ਜਾ ਆਉਣਾ।
ਬਿਲਕੁਲ- ਬਿਲਕੁਲ, ਪਿੰਡਾਂ ਚ ਹੋਦਾਂ, ਚਲ ਦੋ ਦਿਨ ਹੋਰ ਰੈਲਾ। ਅਛਾ, ਗੁਆਂਢੀ ਵੀ ਕਹਿੰਦੇ, ਆ ਸਾਡੇ ਵਲ ਆ। ਚਲੋ ਇੱਕ ਦਿਨ, ਸਾਡੇ ਕੋਲ, ਆ ਕੇ ਰਹੋ।
ਹਾਂਜੀ।
ਫ ਗੁਆਂਢੀਆਂ ਘਰ ਮਹਿਮਾਣ ਆਆ। ਸਾਡੇ ਘਰ ਮਹਿਮਾਣ ਆਆ, ਇੱਕੋ ਜਿ ਹੋ ਜਾਂਦਾ ਹੈ। ਪਤਾ ਨੀ, ਉਹ ਕਿੱਥੇ ਖਾ ਰਿਹਾ, ਤੇ ਕਿੱਥੇ ਸੋ ਰਿਹਾ।
ਸ਼ਹਿਰਾਂ ਵਿੱਚ, ਕੋਈ ਹੈ, ਹੀ ਨੀ। ਸ਼ਾਇਰ ਲੋਕੀ ਗੱਲਾਂ ਕਰਦੇ ਨੇ, ਅੱਛਾ, - ਅੱਛਾ ਮਹਿਮਾਨ ਆਇਆ, ਕਿੰਨੇ ਦਿਨ ਰਹੇਗਾ? ਕਿੱਥੋਂ ਆਇਆ? ਕੀ ਕਰਨ ਆਇਆ?
ਜ ਬੱਸੋਂ ੳ ਹੀ ਪਿੰਡਾਂ ਦੇ ਵਿੱਚ, ਥੋੜਾ ਜਿਹਾ ਰ ਰੋਜ਼ਗਾਰ, ਉਪਲਬਧ ਕਰਾ, ਦੇਥੇ। ਮੈਂ ਜਾਣਦਾ ਨਾ ਨੌਜਵਾਨਾਂ ਲਈ। ਮਤਲਬ ਤੁੋੜੀ- ਬੋਤੀ ਫੇ- ਕਮਰਿਆਂ, ਮਤਲਬ ਕਿਤੇ ਵੀ, ਫੈਕਟਰੀ- ਫੁਕਟਰੀ ਲਗਾ, ਦਿੱਤੀ ਜਾਵੇ ਸਰਕਾਰਾਂ ਵੱਲੋਂ। ਤੇ ਪਿੰਡਾਂ ਦੇ ਲੋਕੀ, ਸਾਹਿਬ ਨੂੰ, ਇਨਾਂ ਘੱਟ ਜਾਣ ਦੇਆਂ।
ਬਿਲਕੁਲ- ਬਿਲਕੁਲ, ਉਹ ਤਾਂ, ਹੈ ਹੀ ਆ। ਪਰ ਮੈਂ, ਤਾਂ ਕਹਿੰਦੀ ਹਾਂ, ਆਪਣਾ ਸ਼ਹਿਰ ਚ, ਮਕਾਨ ਹੋਏ ਨਾ ਹੋਏ। ਆਪਣਾ ਪਿੰਡ ਚ, ਮਕਾਨ ਇੱਕ, ਹੋਣਾ ਚਾਹੀਦਾ ਐ।
ਹਾਂਜੀ, ਇਹ ਤਾਂ। ਪਿੰਡ ਚ, ਇੱਕ ਸ਼ਾਂਤ ਮਾਹੌਲ, ਜਿਹਾ ਹੁੰਦਾ ਹੈ। ਸ਼ਹਿਰ ਦੇ ਵਿੱਚ, ਉਹ ਸਕੂਨ ਨਹੀਂ, ਮਿਲਦਾ ਹੈਗਾ।
ਹੈਲੋ। ਮਤਲਬ, ਪਿੰਡਾਂ ਦੇ ਲੋਕਾਂ ਦੀ, ਨਾ ਗੱਲ ਹੀ ਹੋਰ ਹੁੰਦੀ ਹੈ।
ਹਾਂਜੀ। ਇਹ ਤੇ, ਹੈ।
ਸ਼ਹਿਰਾਂ ਚ, ਹੋਰ ਹੁੰਦੀ ਆ ਗੱਲ, ਬੜਾ ਫ਼ਰਕ ਪੈਂ ਜਾਂਦਾ ਆ। ਹੂਨ ਬਹੁਤ ਫ਼ਰਕ ਹੈ। ਪਿੰਡਾਂ ਦੇ ਲੋਕਾਂ, ਸ਼ਰਾਂ ਦੇ ਲੋਕਾਂ ਚ। ਜ਼ਮੀਨ, ਆਸਮਾਨ ਦਾ ਫਰਕ ਹੈਗਾ, ਆ। ਪਿੰਡ ਦੇ, ਲੋਕੀ ਹੁੰਦੇ ਦਿਲਦਾਰ ਹੁੰਦੇ। ਲੈ ਜਾ, ਇ ਵੀ ਲੈ ਜਾ, ਉਹ ਸ਼ਹਿਰ ਦੇ ਲੋਕੀ ਹੁੰਦੇ। ਨਾ, ਚੀ ਜ਼ ਦੇਣਗੇ ਨ ਕਹਿਣਗੇ ਅੱਛਾ, ਸਿੰਲ ਦੇ ਚੁ ਕਿ ਹੁਣ ਕੀ ਕਰਨੀ ਦੇ ਕੇ। ਛੱਡ ਪਰੇ, ਸਾਨੂੰ ਕਿਹੜਾ ਕੋਈ ਦੇਣ ਦਿਆ ਹੈ।
ਪਿੰਡਾਂ ਵਿੱਚ, ਅੱਛਾ, ਪਸੰਦ ਹੈ। ਚੁ ਇਹ ਲੇ ਚੁੱਕ, ਇਹ ਵੀ ਲੈ ਜਾ, ਚੱਲ ਇਹ ਵੀ ਲੈ ਜਾ, ਇਹ ਵੀ ਲੈ ਜਾ, ਬੜਾ ਫਰਕ ਪੈਂਦਾ, ਇਹ ਚੀਜ਼ਾਂ ਦਾ।
ਹਾਂ।
ਇਸ ਕਰਕੇ। ਪਿੰਡਾਂ ਦੇ ਵਿੱਚ, ਜ਼ਿਆਦਾ ਮਾਹੌਲ ਚੰਗਾ ਲੱਗਦਾ, ਸ਼ਹਿਰ ਦੇ ਨਾਲੋਂ।
ਹਾਂਜੀ। ਮੈਨੂੰ ਪਿੰਡ ਦਾ, ਲੱਗਦਾ ਔ।
ਇਹੈਨੂੰ ਆਪੇ, ਪਤਾ ਲੱਗਦਾ ਆ।
ਪਿੰਡ ਦੇ ਵਿੱਚ ਸ਼ਾਂਤ ਮਾਹੌਲ ਹੁੰਦਾ ਵਾ। ਮਤਲਬ ਵਾਤਾਵਰਨ ਵੀ, ਵਧੀਆ ਹੁੰਦਾ ਵਾ, ਮਤਲਬ। ਠੰਡੀ ਹਵਾ, ਮਿਲਦੀ ਹੈ। ਤੇ ਪਿੰਡ ਦੇ ਲੋਕੀ, ਮਿਲ ਜੁਲ ਰਹਿੰਦੇ ਆ, ਗੱਲਬਾਤ ਮਿਲ ਮਤਲਬ ਲੋਕਾਂ ਨਾਲ ਵਧੀਆ ਗੱਲਬਾਤ ਹੁੰਦੀ ਰਹਿੰਦੀ ਐ।
ਹਾਂਜੀ ਹਾਂਜੀ ਚਲੋ ਜੀ ਠੀਕ ਹੈ, ਫਿਰ ਤੁਹਾਨੂੰ ਮੈਂ ਕਰਦੀ ਹਾਂ ਕਾਲ, ਓਕੇ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।